ਹੈਲੋ ਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਰੋਟੀ ਖਾਲੀ
ਡਿੱਗਿਆ ਨਹੀਂ ਕਰ ਲਿੱਤਾ ਅਸੀਂ।
ਅੱਛਾ ਹੋਰ ਸਭ
ਮੈਂ ਸੋਚਿਆ ਅੱਜ ਟਰਡੀਸ਼ਨਲ ਕਲੋਥ ਚ ਕੱਲ ਗੱਲ ਕਰਨੀ
ਅੱਛਾ ਹੋਰ ਤੁਸੀਂ ਦੱਸੋ ਤੁਸੀਂ ਕੀ ਪ੍ਰੈਫਰ ਕਰਦੇ ਹੋ ਟਰਡੀਸ਼ਨਲ ਜਾਂ ਮੋਡਨ
ਸਮੇਂ ਦੇ ਹਿਸਾਬ ਦੇ ਉਹ ਜਿਸ ਤਰ੍ਹਾਂ ਜੈਸੇ ਸਮਾਂ ਹੋਏ ਇਦਾਂ ਪਾਰਟੀ ਦਿੰਦੇ ਵੀ ਕਿਸ ਤਰ੍ਹਾਂ ਦੀ ਪਾਰਟੀ ਹੈ।
ਅੱਛਾ ਓਦਾਂ ਘਰੇ ਕੀ ਪਾਂਦੇ ਹੋ ਤੁਸੀਂ
ਉਸ ਤਰਾਂ ਹੀ ਅਸੀਂ ਟਰੈਡੀਸ਼ਨਲ ਕਲੋਥੀ ਪਾਈ ਦੇ ਆ ਘਰ ਹੀ
ਅੱਛਾ ਮਤਲਬ ਮਤਲਬ ਬੰਦਾ ਘਰੇ ਥੋੜਾ ਟੀ ਸ਼ਰਟ ਵਗੈਰਾ ਪਾ ਲਿਆ ਕਰੋ ਨਾ ਟੀ ਸ਼ਰਟ ਪਜਾਮੇ ਵੀ ਕੰਫਰਟੇਬਲ ਹੁੰਦੇ ਨੇ ਜਾਂ ਕੁਛ ਏਦਾਂ ਜਿਚ ਗਰਮੀ ਨਾ ਲੱਗੇ ਅੱਜ ਕੱਲ ਤਾਂ ਗਰਮੀ ਇੰਨੀ ਬੰਦੇ ਕੋਲ ਸੂਟ ਪਾਏ ਨਹੀਂ ਜਾਂਦੇ
ਹਾਂ ਹਾਂ ਜਿੰਨੇ ਤੋਂ ਹੀ ਰਾਤ
ਅੱਛਾ।
ਹਾਂਜੀ ਆਵਾਜ਼ ਨਹੀਂ ਆ ਰਹੀ
ਤੁਹਾਡੀ ਆਵਾਜ਼ ਨਾ ਬਹੁਤ ਕੱਟ ਕੱਟ ਕੇ ਆ ਰਹੀ ਹੈ।
ਹੈਲੋ
ਹੋਣ ਆ ਰਹੀ
ਹਾਂਜੀ
ਹਾਂਜੀ ਹਾਂਜੀ ਦੱਸੋ ਤੁਸੀਂ ਕੀ ਪਾਉਂਦੇ ਹੋ ਘਰ
ਖੇਰ ਕਰ ਅਸੀਂ ਨੋਰਮਲ ਟੀਸ਼ਰਟ ਸ਼ੋਰਟਸ ਤੇ ਪਜਾਮੇ ਵਗੈਰਾ ਖਰੀਦੇ ਨੇ ਪਰ ਜੇ ਕਿਤੇ ਬਾਹਰ ਜਾਣਾ ਹੋਵੇ ਤੇ ਮੈਂ ਜ਼ਿਆਦਾਤਰ ਕੁੜਤੀਆਂ ਪ੍ਰੈਫਰ ਕਰਦੀ ਹਾਂ।
ਅੱਛੇ
ਹਾਂਜੀ ਕਿਉਂਕਿ ਉਹੀ ਹੈ ਨਾ ਕਿ ਬਾਹਰ ਬੰਦਾ ਜਾਏ ਔਰ ਮੋਡਰਨ ਡਰੈਸ ਮਤਲਬ ਡਰੈਸਿਸ ਤਾਂ ਚਲੋ ਸਹੀ ਨੇ ਕਦੇ ਕਦਾਰ ਕਿਤੇ ਫੰਕਸ਼ਨ ਹੋ ਤੇ ਉਦੋਂ ਪਾ ਲਈ ਹਾਂ ਪਰ ਜਿਹੜੇ ਜੀਨਸ ਟੋਪ ਕਦੇ ਕਦੇ
ਪਰ ਉਹ ਜਦੋਂ ਸ਼ੋਟ ਟੋਪ ਉਹ ਸਭ ਅਨਕੰਫਰਟੇਬਲ ਲੱਗਦੇ ਨੇ ਮੈਨੂੰ
ਹੂ,,,
ਹਾਂਜੀ ਕਿਉਂਕਿ ਕੁੜਤੀਆਂ ਪਾਈ ਦੀਆਂ ਨਾ ਤੇ ਕੁੜਤੀਆਂ ਕੰਫਰਟੇਬਲ ਬਹੁਤ ਨੇ ਮਤਲਬ ਸ਼ੋਰਟ ਕੁੜਤੀ ਪਾ ਲਈਆਂ ਥੋੜੀ ਲੋਂਗ ਕੁੜਤੀ ਜੀਨਸ ਨਾਲ ਪਾ ਲਈ
ਹਾਂ ਹਾਂ ਇਹ ਤਾਂ ਸਹੀ ਗੱਲ ਹੈ ਜਿਆਦਾ ਛੋਟੇ ਛੋਟੇ ਕੱਪੜੇ
ਹਾਂਜੀ
ਹੂ ਪਾਓ ਉਹ ਪਾਓ ਜ ਪੈਨ ਲ ਦੇਖੋ ਜੀ ਕੋਈ ਤੁਹਾਨੂੰ ਗ਼ਲਤ ਨਜ਼ਰ ਤੋਂ ਦੇਖ ਪਹਿਲੇ ਆਪਣੇ ਵੇਟ ਵਾਟੂ ਸ਼ਲਟ ਕੱਪੜੇ ਪਹਿਨਣੇ ਦਾ ਤਰੀਕਾ ਠੀਕ ਹੋਣਾ ਚਾਹੀਦਾ ਹੈ ਆਪਣਾ
ਹਾਂਜੀ ਕੋਈ ਬੇਫਿਜੂਰ ਇੱਕ ਗੱਲ ਬਣਾਇਆ ਇਸ ਤੋਂ ਚੰਗਾ ਆਪ ਹੀ ਸਹੀ ਰਹੀ ਨਾ ਕਿਉਂਕਿ ਸਾਡੇ ਇੱਥੇ ਲੋਕੀ ਵੀ ਇਦਾਂ ਦੇ ਬੇਫਿਜ਼ੂਲ ਲੋਕਾਂ ਨੂੰ ਕੱਪੜੇ ਕਲੇਸ਼ ਕਰ ਦੇ ਨੇ।
ਦੇਖੋ ਆਪਣਾ ਸਿਸਟਮ ਸਹੀ ਰੱਖਣਾ ਚਾਹੀਦਾ ਕੀ ਕੋਈ ਕੀ ਬੋਲਦਾ। ਦੇਖੋ ਨਜ਼ਰ ਦਾ ਇਲਾਜ ਹੇਗਾ ਪਰ ਨਜ਼ਰੀਏ ਦਾ ਨਹੀ ਹੇਗਾ।
ਹਾਂਜੀ ਵਧੀਆ ਲੋਕਾਂ ਨੂੰ ਇਹ ਨੀ ਹੈ ਕਿ ਹੁਣ ਵੇਖੋ ਜਿੰਨ ਹੈ ਨਾ ਉਹ ਵਿੱਚ ਵੀ ਗੰਦਾ ਹੀ ਵੇਖੇਗਾ ਬੰਦੇ ਨੂੰ ਗ਼ਲਤ ਹੀ ਵੇਖੇਗਾ।
ਹੋਰ ਦੱਸੋ ਬੈ
ਹਾਂਜੀ
ਇਹੋ ਜਿਹੀਆਂ ਡ ਡਰੈਸਿਸ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਤੇ ਜਾਂਦੇ ਹੋ ਤੇ ਫਿਰ
ਨਹੀਂ ਫੇਰ ਵਿਆਹ ਸ਼ਾਦੀ ਅਜੇ ਤੇ ਸ਼ਨੀਲ ਅੱਛੇ ਲੱਗਦੇ ਨੇ ਜਿੱਦਾਂ ਸ਼ਰਾਰੇ ਹੋ ਗਏ। ਔਰ ਲਹਿੰਗੇ ਹੋ ਗਏ। ਇਟ ਡਿਪੈਂਡਸ ਕਿ ਦੂਜਾਕ ਹੈ ਕਿੰਨਾ ਵੱਡਾ ਫਕਸ਼ਨ ਹੈ।
ਹਾਂਜੀ- ਹਾਂਜੀ
ਜੀ ਹੋਰ ਤੁਸੀਂ ਦੱਸੋ ਤੁਸੀਂ ਕਿ ਪ੍ਰਫਰ ਕ ਕਰਦੇ ਹੋ।
ਹਾਂ ਮੈਨੂੰ ਵੀ ਸ਼ਾਇਦ ਵਿਆਹਾਂ ਤੇ ਲਹਿੰਗਾ ਹੋਰ ਸਾੜੀਆਂ ਹੈਵੀ -ਹੈਵੀ ਸਾੜੀਆਂ ਕਿਉਂਕਿ ਉਹ ਦੇਖੋ ਪਈਆਂ ਹੀ ਰਹਿੰਦੀਆਂ ਨੇ ਸਾਡੇ ਆਪਣੇ ਕੋਲ ਨਾ ਉਹ ਚੀਜ਼ਾਂ ਅਮ ਜਿਵੇ- ਜਿਵੇਂ ਕਿਤੇ ਦੇ ਵਿਆਹ ਤੇ ਗਏ। ਤਾਂ ਹੀ ਇਹ ਚੀਜ਼ਾਂ ਨਿਕਲਦੀਆਂ ਨੇ ਹੈਵੀ- ਹੈਵੀ ਜਿਹਦੇ ਸਾਡੇ ਕੋਲ ਹੁੰਦੇ ਨੇ। ਨਹੀਂ ਤਾਂ ਅਸੀਂ ਘਰ ਰਹਿ ਕੇ ਤੇ ਅਸੀਂ ਖਾਈਦੇ ਨੇ ਆਪਣੇ ਸਾੜੀਆਂ ਏਸਰ੍ਹਾਂ ਹੀ ਰੱਖੀਆਂ ਰਹਿ ਜਾਂਦੀਆਂ ਨੇ
ਉਹੀਉ ਪਈਆਂ
ਕਿ ਪਈਆਂ- ਪਈਆਂ ਖ਼ਰਾਬ ਹੋ ਜਾਣਗੀਆਂ। ਤੇ ਕਦੇ ਜਾਣ ਪਾਈਆਂ ਹੀ ਜਾਣ ਬਲਕਿ ਵਿਆਹ ਆਉਂਦਾ ਨੇ ਤਾਂ ਚਾਹ ਹੋ ਚਾਹ ਬੰਦੇ ਨੂੰ ਕੀ ਲਹਿੰਗੇ ਪਾਵਾਂਗੇ ਸ਼ਰਾਰੇ ਪਾਵਾਂਗੇ।
ਕਿਉਂਕਿ ਨਾ ਮੇਰੇ ਨਾਲ ਤਾਂ ਹੋਰ ਇੱਕ ਚੀਜ਼ ਹੋਈ ਮੇਰੇ ਨਾਲ ਮੈਂ ਆਪਣੀ ਬਾਰਾਂ ਪੰਦਰਾਂ ਸਾੜੀਆਂ ਕੱਠ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸੀ ਅਟੈਚੀ ਦੇ ਵਿੱਚ ਤੇ ਹੁਣ ਕਿਸੇ ਦੇ ਵਿਆਹ ਜਾਣਾ ਸੀ ਤੇ ਮੈਂ ਸਾਰਾ ਆਪਣਾ ਨਿਕ ਕਿ ਵੀ ਦੇਖੋ ਕਿਹੜੀ ਸਾੜੀ ਪਾਵਾਂ ਦੇਖਿਆ ਤੇ ਸਾਰੀ ਸਾੜੀਆਂ ਤੇ ਨਾ ਇੱਕ ਉਠੀ ਇੱਕ- ਇੱਕ ਥਾਂ ਤੇ ਸਾਰੀਆਂ ਨੂੰ ਉੱਪਰੋਂ ਤੋਂ ਲੈ ਕੇ ਨੀਚੇ ਤਕਣ ਛੇਦ ਹੋ ਗਏ ਕਈ -ਕਈ ਸਾਰੀ ਜਗ੍ਹਾ ਤੇ- ਤੇ ਮੈਨੂੰ ਹੋਰ ਸਮਝ ਆਇਆ ਕਿ ਕੀੜਾ ਲੱਗਿਆ ਸ਼ਾਇਦ ਉਹਨਾਂ ਤੇ
ਅੱਛਾ ਹੁਣ ਸਾੜੀਆਂ ਆਂਦੀਆ ਇੰਨੀਆਂ ਮਹਿੰਗੀਆਂ ਨੇ ਬੰਦੇ ਦਾ ਦਿਲ ਦੁਖਦਾ ਇੰਨਾ
ਹਾਂ -ਹਾਂ ਵੀਹ- ਵੀਹ ਹਜ਼ਾਰ ਦੀ ਕੋਈ ਅੱਠ- ਅੱਠ ਹਜ਼ਾਰ ਦੀ ਕੋਈ ਦਸ ਹਜ਼ਾਰ ਦੀ ਇਸ ਤੋਂ ਘੱਟ ਸਾੜੀ ਹੀ ਨਹੀਂ ਸੀਗੀ ਮੇਰੇ ਕੋਈ ਬਹੁਤ ਦੁੱਖ ਲੱਗਿਆ ਮੈਨੂੰ ਦੇਖ ਕੇ
ਹਾਂਜੀ ਖੈਰ ਇਹ ਤਾਂ ਹੁੰਦਾ ਹੀ ਹੈ। ਬੰਦੇ ਨੇ ਚਾਅ ਨਾਲ ਲਿਆਂਦੀ ਹੈ ਕਿ ਪਾਵਾਂਗੇ। ਫੇਰ ਚੀਜ਼ ਖ਼ਰਾਬ ਹੋ ਜਾ ਤੇ ਦਿਲ ਦੁਖਦਾ
ਉਹ ਦੇਖੋ ਕੋਲ ਇੰਨੀ ਹੈਵੀ- ਹੈਵੀ ਸਾੜੀਆਂ ਰੋਜ਼ ਯੂਜ ਹੁੰਦੀਆਂ ਨੇ ਉਹ ਅ ਕਦੀ- ਕਦੀ ਬੰਦਾ ਕੱਢਦਾ। ਸਾਂਭ ਕੇ ਤਰੀਕੇ ਨਾਲ ਰੱਖਣਾ ਪੈਂਦਾ ਹੈ ਫਿਰ ਮੈਂ ਬੜੀ ਆਰਾਮ ਦੇ ਨਾਲ ਰੱਖੀਆਂ ਹੋਈਆਂ ਸੀ ਆਪਣੇ ਅਟੈਚੀ ਦੇ ਅੰਦਰ ਫਿਨਾਇਲ ਦੀ ਗੋਲੀਆਂ ਵੀ ਲੇਕਿਨ ਸ਼ਾਇਦ ਮੇਰੀ ਕਿਸਮਤ 'ਚ ਹੀ ਨਹੀ ਹੈਗੀਆਂ ਸੀ ਉਹ ਕੋਈ ਗੱਲ ਨਹੀ।
ਹਾਂਜੀ ਖ਼ੈਰ ਏਦਾਂ ਵੀ ਹੁੰਦਾ।
ਹਾਂਜੀ
ਹਾਂਜੀ
ਮੈ ਹੁਣ ਤਾਂ ਮੈਂ ਬਾਹਰ ਹੀ ਰਖਦੀ ਹਾਂ, ਜਿਆਦਾਤਰ ਸਾਹਮਣੇ ਹੀ ਕਿ ਕੇਅਰ ਵੀ ਹੋ ਜਾਏਗੀ, ਬਾਹਰ ਸਾਹਮਣੇ ਰਹੇਗੀ ਚੀਜ਼, ਤੇ ਫਿਰ ਉਹਨੂੰ ਟਾਈਮ ਨਾਲ ਧੁੱਪ ਲਗਾ ਦੋ, ਉਸ ਟਾਈਮ ਨਾਲ ਫਿਰ
ਹਾਂਜੀ ਅਲਮਾਰੀ ਵਿੱਚ ਅੱਗੇ ਅੱਗੇੇ ਟੰਗ ਲਿਆ ਕਰੋ ਨਾ, ਹੇਗਰ ਵਿਚ
ਹਾਂ ਉਹ ਮੈਂ ਪਹਿਲੀ ਵਾਰ ਹੀ ਕੀਤਾ ਸੀਗਾ, ਮੈਂ ਕਿਹਾ ਇੰਨੀਆਂ ਹੈਵੀ ਹੈਵੀ ਸਾੜੀਆਂ ਯੂਜ ਤਾਂ ਹੁੰਦੀ ਨੀ, ਹੈ ਨਾ ਵੀ
ਹ
ਖਾਲੀ ਅਲਮਾਰੀ ਜਗ੍ਹਾ ਘੇਰ ਕੇ ਰੱਖੀ ਹੋਈ ਹੈ, ਤੇ ਮੈਂ ਉਹਨਾਂ ਨੂੰ ਫਿਰ ਅਟੈਚੀ ਹੀ ਰਖ ਦਿਤਾ ਆਪਣੇ ਵੱਡੇ ਸੂਟਕੇਸ ਇਚ, ਉਹ ਬਾਅਦ ਚ ਜਦੋਂ, ਕਿੱਧਰੇ ਜਾਣਾ ਲੱਗੇ, ਤਾਂ ਕੱਡੀ, ਤਾਂ ਫਿਰ ਮੇਰਾ ਦੇਖ ਕੇ ਬੜਾ ਦਿਲ ਦੁਖਿਆ ਸੀ, ਪਰ ਮੈਂ ਕਿਹਾ ਚੱਲ ਕੋਈ ਗੱਲ ਨੀ ਹਾਂ ਮੇਰੇ ਵਿਆਹ ਦੀ
ਬਣ ਗਯਾ ਹਾਂਜੀ ਕਹਿ ਰਹੇ ਸੀ, ਤੁਸੀਂ ਕੁਛ
ਹਾਂ ਮੈਂ ਹੀ ਕੇਹਾ ਕਿ ਬੜਾ ਦੁੱਖ ਲੱਗਿਆ, ਫਿਰ ਲੇਕਿਨ ਠੀਕ ਹੈ, ਜੋ ਚੀਜ਼ ਕਿਸਮਤ ਚ ਨਹੀਂ, ਫਿਰ ਦੁੱਖ ਕੀ ਮਨਾਉਣਾ ਉਹਦਾ ਫਿਰ ਪਸੰਦ ਹੀ ਕਰ ਲੈਂਦਾ, ਫਿਰ ਇਹਨੂੰ
ਹਾਂਜੀ ਖੈਰ ਏ ਤੇ ਹੈ ਹੀ ਐ, ਤੁਸੀਂ ਜ਼ਿਆਦਾ ਕੁਝ ਕਹਿ ਰਹੇ ਸੀ।
ਇਹੀ ਕਹਿ ਰਹੇ ਸੀ ਮੇਰੇ ਵਿਆਹ ਦੀਆਂ ਸਾੜੀਆਂ ਸੀ, ਉਹਨਾਂ ਤੋਂ ਥੋੜ੍ਹਾ ਜਿਹਾ ਦੇਖ ਕੇ ਦੁੱਖ ਲੱਗਦਾ ਫਿਰ
ਹਾਂਜੀ, ਉਹ ਨਾ ਕਿ ਯਾਦਾਂ ਹੁੰਦੀਆਂ ਨੇ ਬੰਦੇ ਦੀਆਂ, ਕਿ ਇਹ ਉੱਥੋਂ ਲਈ ਸੀ, ਉੱਥੋਂ ਲਈ ਸੀ।
ਹਾਂਜੀ, ਹਾਂਜੀ ਫਿਰ ਵਿਆਹ ਤੇ ਪਾਈ ਸੀ, ਵਿਆਹ ਦੇ ਆਸ ਪਾਸ ਕਿਸੇ ਦੇ ਘਰ ਗਏ ਸੀ, ਤਾਂ ਪਾ ਕੇ ਗਏ ਸੀ। ਸਾਰਾ ਕੁਛ ਈ ਯਾਦ ਆਉਂਦਾ ਹੈ, ਆਪਣਾ ਫਿਰ
ਔ ਹੀ
ਫੇਰ ਤੇ, ਕੁੜੀਆਂ ਹੋਣ ਤੇ, ਉਹ ਵੀ ਅਸੀ ਆਪਣੇ ਬੱਚਿਆਂ ਨੂੰ ਇਹ ਪਵਾਵਾਂਗੇ, ਮੈਮੋਰੀ ਮ ਮੰਮੀ ਦੀ ਏਦ੍ਹਾ ਸਾੜੀ ਹੈਗੀ ਹੈ, ਅਸੀਂ ਉਹ ਪਾ ਕੇ ਮੰਮੀ ਨੂੰ ਦਿਖਾਈ, ਤੇ ਮੰਮੀ ਕਹਿੰਦੀ ਏ, ਏ ਤੇ ਹਾਂਜੀ।
ਕਿਉਂਕਿ ਮੇਰੀ ਮੰਮੀ ਜੇਹੜਿਆ ਸਾੜੀਆਂ ਹੈਗੀਆਂ ਸੀ ਨਾ, ਉਹ ਤਾਂ ਫੇਰ ਅਸੀਂ ਅਹ ਆਪ ਨਹੀਂ ਨਹੀਂ ਉਦ ਦੇ ਵਿੱਚ ਨਹੀਂ ਸੀਗੀ ਮੇ ਕਹਿੰਦੀ ਵੀ ਹੈ ਕਿ ਵੀ, ਮੰਮੀ ਮੰਮੀ ਦੀਆਂ ਸਾਡੀਆਂ ਇਨੀਆਂ ਪੁਰਾਣੀਆਂ, ਹੁਨੇ ਵੀ ਸੰਭਾਲ ਕੇ ਉਹਨਾਂ ਨੂੰ, ਜਿਸ ਤਰਹ ਉਹ ਨਹੀਂ ਹੈਗੇ, ਤਾਂ ਵੀ ਸੰਭਾਲੀਆਂ ਹੋਈਆਂ ਨੇ ਤੇ ਲੱਗਦਾ ਹੈ, ਨਾ ਕਿ ਦੇਖੋ ਕਿੰਨੀ ਪੁਰਾਣੀ ਵੀ, ਫੇਰ ਥੋੜਾ ਲੱਗਦਾ ਹੈ ਕਿ ਚੀਜ਼ ਸਹੀ ਰਹਿੰਦੀ, ਤੇ
ਅੱਛਾ।
ਹ
ਮੇਰੇ ਵੀ ਨਾ ਨਾਨੀ ਦੀ ਸਾੜੀ, ਮਤਲਬ ਮੇਰੀ ਭੈਣ ਦਾ ਨਾ ਫੇਅਰਵਲ ਸੀਗਾ। ਤੇ ਫੇਅਰਵਲ, ਬੰਦਾ ਟਰੈਡੀਸ਼ਨਲ ਹੀ ਪਾ ਕੇ ਜਾਏਗਾ, ਮਤਲਬ ਸਾੜੀਆਂ ਦੀ ਹੀ ਥੀਮ ਹੁੰਦੀ। ਵੈਸਟਰਨ ਨਹੀਂ ਪਾ ਕੇ ਜਾ ਸਕਦੇ, ਵੈਸਟਰਨ ਡਰੈਸਿਸ ਤੇ ਬਹੁਤ ਨੇ ਸਾਡੇ ਕੋਲ ਪਰ ਫੇਰ ਮੇਰੀ ਮੰਮੀ ਨੇ ਕਿਹਾ, ਕਿ ਜੇ ਸਾੜੀ ਪੈ ਕੇ ਜਾਣੀ ਹੈ ਤੇ ਮਾਸੀ ਘਰੇ ਚੱਲੇ ਜਾ, ਮਾਸੀ ਕੋਲ ਨਾ ਨਾਨੀ ਦੀਆ ਸਾੜੀਆਂ ਪਈਆਂ ਸੀਗੀਆਂ। ਚਲੋ ਮੈਂ ਉਹਨਾਂ ਕੋਲੋਂ, ਮੇਰੀ ਭੈਣ ਇੰਨੀ ਸੋਹਣੀ ਹਰੇ ਰੰਗ ਦੀ ਸਾੜੀ ਲੈ ਕੇ ਆਈ ਨਾ, ਨਾਨੀ ਦੀ ਔਰ ਤੁਸੀਂ ਸੋਚੋ? ਮਾਸੀ ਕਹਿੰਦੀ ਕਿ ਘੱਟੋ ਘੱਟ ਨਹੀਂ ਤੇ ਪੰਜਾਹ ਸਾਲ ਪੁਰਾਣੀ ਸਾੜੀ ਹੈ, ਏ ਜੋ ਮੇਰੀ
ਜਾਇਦਾ ਵੀ
ਹਾਂਜੀ।
ਮੈਂ ਕਿਹਾ ਪੰਜਾਹ ਸਾਲ ਤੋਂ ਜ਼ਿਆਦਾ ਪੁੁਰਾਣੀ ਹੋਣਗੀਆਂ ਸਾੜੀ ਉਹ
ਨਹੀਂ ਨਹੀਂ ਉਹ ਨਾ ਉਹਦੇ ਪਿੱਛੇ ਵੀ ਰੋਹੀ ਹੈ, ਉਹ ਵਾਲੀ ਸਾੜੀ ਨਾ ਸ਼ਾਇਦ ਨਾਨੀ ਨੇ ਉਦੋਂ ਪਾਈ ਸੀਗੀ, ਜ ਤ ਮੇਰੀ ਵਡੀ ਮਾਸੀ ਦਾ ਕੋਈ ਪ੍ਰੋਗਰਾਮ ਸੀਗਾ, ਉਹ ਜਦੋਂ ਬੱਚੇ ਪੈਦਾ ਹੋੁੰਦੇ ਨੇ, ਉਦੋਂ ਕੋਈ ਪ੍ਰੋਗਰਾਮ ਹੁੰਦੇ ਨੇ ਨਾਟਣ ਵਗੈਰਾ
ਉਦੋਂ ਪਾਈ ਸੀ ਉਹਨਾਂ ਨੇ ਹਾਂਜੀ ਮੇਰੀ ਮੰਮੀ ਦੱਸਦੀ ਉਦੋਂ ਪਾਈ ਸੀਗੀ ਨਾਨੀ ਨੇ ਫੋਟੋਜ਼ ਵੋਟੋਸ ਕੁਛ ਦਿਖਾਈਆਂ ਸੀਗੀਆਂ
ਹ
ਤੇ ਤੁਸੀਂ ਸੋਚੋ ਇੰਨੀ ਪੁਣੀ ਸਾੜੀ ਮੇਰੀ ਮਾਸੀ ਨੇ ਬਤ ਨੁਕਸਾਨ ਰੱਖੀ ਕੀ ਸਰ ਤੁਸੀਂ ਉਹਨੂੰ ਸਾੜੀ ਨੂੰ ਟੱਚ ਕਰੋਗੇ ਨਾ ਤੁਹਾਨੂੰ ਬਿਲਕੁਲ ਨੀ ਲ ਪੁਰਾਣੀ ਸਾੜੀ ਹੈ
ਹਲਕੇ ਚੀਜ਼ ਨੂੰ ਬੜੀ ਕੇਰ ਦੇ ਨਾਲ ਲੜਦੇ ਸੀ
ਹਾਂਜੀ ਮੀਮ ਮਸੀ ਨਾ ਇਹਨਾਂ ਚੀਜ਼ਾਂ ਵਿੱਚ ਬੜੇ ਉੱਦਾਂ ਦੇ ਨੇ ਕਿ ਮਤਲਬ ਚੀਜ਼ਾਂ ਸਾਂਭ ਕੇ ਰੱਖਣ ਵਾਲੇ
ਹਾਂ ਹਾਂ ਇਹ ਤਾਂ ਹੈ ਵੱਡੇ ਹੁੰਦੇ ਨੇ ਨਾ ਬੰਨੇ ਤਾਂ ਬਹੁ ਥੋੜਾ ਸਾਨੂੰ ਦਿਖਾਉਦੇ ਨੇ ਉਹ ਚੀਜ਼ਾਂ ਕਿਸ ਤਰ੍ਹਾਂ ਕਰਨੀੀਆਂ ਕਿਸ ਤਰ੍ਹਾਂ ਰਹਿਣਾ
ਹਾਂਜੀ ਹਾਂਜੀ ਉਹਨਾਂ ਦੇ ਉਹ ਨਾ ਕਿ ਬਹੁਤ ਦਿਲ ਦੇ ਕਰੀਬ ਵੀ ਸੀਗੀ ਕਿ ਮੇਰੀ ਨਾਨੀ ਨੀ ਨੇ ਤੇ ਉਹ ਉਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਦੇ ਨੇ
ਹਾਂ
ਹਾਂਜੀ ਮੇਰੀ ਮੰਮੀ ਤਾਂ ਇੰਨੀ ਇਮੋਸ਼ਨਲ ਹੋ ਰਹੀ ਸੀ ਮੇਰੀ ਪਿੰਨ ਪੜੀ ਭਾਈ ਵੇਖ ਕੇ ਮਤਲਬ ਬਿਲਕੁਲ ਨਾਨੀ ਵੇਖ ਕੇ ਕਿਉਂਕਿ ਮੇਰੀ ਨਾਨੀ ਵੀ ਪਤਲੇ ਸੀਗੇ ਮੇਰੀ ਪਤਲੀ ਤਾਂ ਕਹਿੰਦੀ ਮੈਨੂੰ ਨਾਨੀ ਵਧੀਆ ਲਗਦੀ ਆਲਮੋਸਟ
ਹਮ ਚਲੋ ਠੀਕ ਹੈ ਲੱਾਦ ਯਾਦਾਂ ਤਾਜ਼ੀਆਂ ਹੋ ਗਈਆਂ ਕਰਦੇ ਹਾਂ ਫਿਰ ਚਲੋ ਠੀਕ ਹੈ ਤੁਹਾਨੂੰ ਅਂ
ਹਾਂਜੀ ਓਕੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਨਹੀਂ